ਹੈਲੋ।
ਹੈਲੋ।
ਹਾਂਜੀ, ਸਾਸ਼੍ਰੀ ਅਕਾਲ।
ਹਾਂਜੀ, ਸਸ਼੍ਰੀ ਕਾਲ ਦੀ
ਕੀ ਹਾਲ ਚਾਲ ਏ?
ਹਾਂਜੀ ਵਧੀਆ, ਤੁਸੀਂ ਦੱਸੋ?
ਬਾਸ, ਵਧੀਆ। ਤੇ ਸਾਡੇ ਅ ਕਲਚਰ ਦੇ ਬਾਰੇ ਸ ਉਹਦੇ 'ਤੇ ਮਹਿੰਗਾਈ 'ਤੇ।
ਮਹਿੰਗਾਈ ਦੀ।
ਅੱਛਾ-ਅੱਛਾ, ਤੁਹਾਨੂੰ ਜਿਵੇਂ ਪਤਾ ਸਾਡੇ ਅੱਜ। ਦੌਰ ਵਿੱਚ ਮਹਿੰਗਾਈ ਕਿੰਨੀ ਵੱਧ ਗੀ ਹੈਗੀ ਏ, ਚਾਹੇ ਖਾਣ ਚਾਹੇ। ਖਾਣ-ਪੀਣ ਨੂੰ ਲੈ ਲੋ। ਚਾਹੇ, ਸ਼ੋ ਸ਼ੋ ਕੱਪੜਿਆਂ ਦੀ ਸ਼ੋਪਿੰਗ ਨੂੰ ਈ ਲੈ ਲੋ, ਕਿਸੇ ਵੀ ਚੀਜ਼ ਤੇ ਲੈ ਲੋ।
ਹਾਂਜੀ।
ਹਾਂਜੀ, ਦਿਨ-ਬ-ਦਿਨ ਵੱਧਦੇ ਹੀ ਜਾਂਦੇ ਨੇ ਪੈਟਰੋਲ, ਡੀਜ਼ਲ ਸਾਰੀਆਂ ਦੀਆ ਚੀਜ਼ਾਂ। ਕੀਮਤਾਂ ਵਧੀਆ ਹੀ ਜਾਂਦੀਆਂ ਹੈਗੀਆਂ ਨੇ, ਅੱਜ ਦੇ ਦੌਰ ਵਿੱਚ ਨਾ।
ਹਾਂਜੀ, ਜੀ ਐੱਸ ਟੀ ਲਗਾ- ਲਗਾ ਕੇ ਹੋਰ ਵਧੀ ਜਾਂਦੇ ਨੇ ਪ੍ਰਾਈਜ਼।
ਹਾਂਜੀ, ਅੱਜ ਕੱਲ ਤੇ ਖਾਣੇ ਦੇ ਉੱਤੇ ਵੀ ਲੱਗ ਗਈ, ਰੋਟੀ ਦੇ ਉੱਤੇ ਵੀ ਲੱਗ ਗੀ ਏ। ਉਹ ਵੀ ਢਾਬੇ ਵਾਲੇ ਵੀ ਘ ਦਿੰਦੇ ਏ ਨ ਜੀ ਐਸ ਟੀ ਲਗਾ ਕੇ ਅਪਣੇ ਨਾ।
ਹਾਂਜੀ, ਹਰ ਚੀਜ਼ 'ਚ ਜੀ ਐਸ ਟੀ ਦਿੰਦੇ ਈ ਦਿੰਦੇ ਨੇ। ਟੈਕਸਿਸ ਕੱਟਦੇ ਨੇ ਨਾ, ਤਾਂ ਉਹਦੇ ਨਾਲ ਹੋਰ ਜਿਆਦਾ।
ਹਾਂਜੀ ਹਾਂਜੀ ਹਾਂਜੀ, ਹਾਂਜੀ ਹਾਂਜੀ ਹਾਂਜੀ। ਬਸ ਸਕੂਲਾਂ ਦੀਆਂ ਪੜ੍ਹਾਈਆਂ ਵੀ ਲੈ ਲਓ, ਦੇਖੋ ਦਿਨ ਬ ਦਿਨ ਕਿੰਨਾ ਮਤਲਬ। ਪੜ੍ਹਾਈ ਪਹਿਲੇ ਟਾਈਮ ਵਿੱਚ ਕਿੰਨੀ ਸੀ? ਏਜੂ ਇੰਨੀ ਘੱਟ ਹੁੰਦੀ ਸੀ, ਖ਼ਰਚੇ ਵੀ ਓਨੇ ਈ ਘੱਟ ਸੀ। ਪਰ ਅੱਜ ਦੇ ਟਾਈਮ ਵਿਚ ਤੁਸੀਂ ਦੇਖ ਲਓ, ਸਾਰਿਆ ਨਾਲੋਂ ਮਹਿੰਗੀ ਪੜ੍ਹਾਈ ਆ। ਅੱਜ ਕੱਲ੍ਹ ਤਾਂ ਬੱਚਿਆਂ ਨੂੰ ਪੜ੍ਹਾਣਾ ਬੜਾ ਮੁਸ਼ਕਿਲ ਹੁੰਦਾ, ਜਿੰਨਾ ਉਹਨਾਂ ਦੇ ਕੀ ਕਹਿੰਦੇ ਨੇ। ਸਕੂਲਾਂ ਦੀ ਫੀਸਾਂ ਉਸ ਨਾਲ ਡਬਲ ਤੇ ਉਹਨਾਂ ਦੀ ਟਿਊਸ਼ਨਾਂ ਦੀ ਫੀਸਾਂ ਜਾਂਦੀਆਂ।
ਹਾਂਜੀ, ਸਕੂਲ ਵਾਲੇ ਵੀ ਬਹੁਤ ਹਾਈ ਰੇਟ ਲਾਂਦੇ ਨੇ ਨਾ ਅੱਜ ਕੱਲ੍ਹ। ਵਿੱਚ ਈ ਟਿਊਟਰ ਵਗੈਰਾ ਦੀ ਫੀਸ ਇਨਕਲੁਊਡ ਕਰ ਦਿੰਦੇ ਨੇ।
ਹਾਂਜੀ- ਹਾਂਜੀ, ਹਾਂਜੀ ਤੁਹਾਨੂੰ ਪਤਾ ਹਰ ਚੀਜ਼ ਦੀ ਕੀਮਤ ਕਿੰਨੀ ਵੱਧਦੀ ਜਾ- ਜਾ ਰਹੀ ਹੈਗੀ ਏ।
ਹਾਂਜੀ।
ਹਾਂ, ਨਾਲ ਈ ਕੀ ਕਹਿੰਦੇ ਨੇ, ਆਮ ਲੋਕ ਜਿਹੜੇ ਹੈਗੇ ਨੇ ਕਿੰਨੀ ਮੁਸ਼ਕਿਲ ਨਾਲ ਗੁਜ਼ਾਰਾ ਜਿੰਨਾਂ ਦੀ ਅ ਆਮਦਨੀ ਜ਼ਿਆਦਾ ਹੈਗੀ ਏ ਉਹ ਤਾਂ ਚਲੋ ਕਰ ਲੈਂਦੇ ਨੇ, ਜਿਹੜੇ ਘੱਟ ਵਾਲੇ ਹੁੰਦੇ ਨੇ ਉਹਨਾਂ ਨੂੰ ਈ ਦੇਖ ਲਓ, ਕਿੱਦਾਂ ਆਪਣਾ ਗੁਜ਼ਾਰਾ ਕਰਨਾ ਪੈਂਦਾ ਜਿਵੇਂ ਅ ਦਿਨ ਬ ਦਿਨ ਵੱਧੀ ਜਾਂਦੇ ਐਂ, ਹਾਂ ਹਾਂਜੀ- ਹਾਂਜੀ। ਕਿਸਾਨ ਹੋ ਗਏ, ਨੋਰਮਲ ਲੋਕੀ ਲੈਲੋ, ਗ਼ਰੀਬਾਂ ਨੂੰ ਈ ਲੈਲੋ।
ਹਾਂਜੀ, ਲੇਬਰ ਵਗੈਰਾ ਵਾਲੇ, ਦਿਨ 'ਚ ਧੁੱਪ ਚ ਕੰਮ ਕਰਦੇ ਆ। ਤੇ ਨੈ
ਹਾਂਜੀ- ਹਾਂਜੀ, ਹਾਂਜੀ ਪਰ ਉਹੀ ਏ ਨਾ ਕਿ ਕਿਸਾਨ ਜਿਹੜੇ ਕੰਮ ਗੁੰਮ ਵੀ ਕਰਦੇ ਨੇ, ਤੁਸੀਂ ਉਹਨਾਂ ਨੂੰ ਵੀ ਦੇਖੋ ਨਾ। ਪਰ ਉਹੀ ਕੀ ਕਹਿੰਦੇ ਨੇ, ਗੌਰਮੈਂਟ ਤੇ ਨੀ ਉਹਨਾਂ ਨੂੰ ਦਿੰਦੀ ਅੱਛਾ ਖਾਸਾ। ਉਹ ਤੇ ਕੀ ਕਹਿੰਦੇ ਨੇ, ਉਹਨਾਂ ਤੇ ਘੱਟ ਦਿੰਦੀ ਹੈ, ਪਰ ਉਹਨਾਂ ਦੇ ਕੀ ਕਹਿੰਦੇ ਨੇ, ਚੀਜ਼ਾਂ ਨੂੰ ਅੱਗੇ ਐਕਸਪੋਰਟ ਕਰਕੇ ਕਿੰਨਾ ਮਹਿੰਗਾ ਕਰਕੇ ਮਾਰਕੀਟ ਵਿੱਚ ਵੇਕਦਾ ਹੈਗਾ ਵੇ ਕੰਮ।
ਹਾਂਜੀ ਹੁਣ ਉਦਾਂ ਦਾ ਕਿਸਾਨਾਂ ਨੂੰ ਵੇਸ ਘੱਟ ਹੀ ਫ਼ਾਇਦਾ ਖੇਤੀ ਚ। ਪਰ ਹੁਣ ਕੀ ਕਰ ਸਕਦੇ ਆ।
ਹਾਂਜੀ- ਹਾਂਜੀ, ਹਾਂਜੀ- ਹਾਂਜੀ ਬਸ ਉਹੀ ਨਾ ਤੁਸੀਂ ਦੁੱਧ ਵਾਲੇ ਨੂੰ ਲੈ ਲੋ, ਦਾਲਾਂ ਲੈ ਲੋ। ਕਿਨੀਆਂ ਦਿਨ ਬ ਦਿਨ ਇੱਕ- ਇੱਕ ਦੋ- ਦੋ ਕਰਕੇ ਕਈ ਪੰਜ- ਪੰਜ ਛੇ- ਛੇ ਕਰਕੇ ਮਹਿੰਗੀਆਂ ਹੋਈਆਂ ਹੀ ਜਾਂਦੀਆਂ ਹੈਗੀਆਂ ਨੇ। ਪੈਟਰੋਲ ਤੇ ਡੀਜ਼ਲ ਦੀ ਦੇਖੋ ਕਿੰਨੀਆਂ ਕੀਮਤਾਂ ਵੱਧ ਗਈਆਂ ਨੇ। ਅੱਜ ਕੱਲ ਲੋਕਾਂ ਨੇ ਉਹੀ। ਕੀ ਕਹਿੰਦੇ ਨੇ ਬੈਟਰੀਆਂ ਵਾਲੀਆਂ ਸਕੂਟਰੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ ਨੇ। ਪਤਾਖੀ ਪਡ ਦੇਆਂ।
ਮਹਿੰਗਾਈ ਇੰਨੀ ਵਧੀਆ ਤੇਲ ਬਹੁਤ ਹਾਈ ਰੇਟ। ਨਹੀਂ ਤਾਂ ਕਰਕੇ ਸਾਰੇ ਪ੍ਰੈਫਰ ਹੀ ਏ ਕਰਦੇ ਨੇ ਬਿਜਲੀ ਆਲੀ ਫਰੂਟੀ ਚਲਾ ਲਉ।
ਹਾਂਜੀ- ਹਾਂਜੀ ਸਾਡੀ ਗੌਰਮੈਂਟ ਨੂੰ ਤਾਂ ਚਾਹੀਦਾ ਜਿਹੜੇ ਗਰੀਬ ਲੋਕ ਹੈਗੇ ਨੇ ਨਾ ਉਹਨਾਂ ਵਾਸਤੇ ਇੱਦਾਂ ਦੀ ਚੀਜ਼ਾਂ ਲਾਗੂ ਕਰਨੀਆਂ ਚਾਹੀਦੀਆਂ ਨੇ ਜਿਹੜਾ ਸਭ ਤੋਂ ਸਭ ਪ੍ਰਭਾਵਿਤ ਹੋਣ ਉਹਨਾਂ ਵਾਸਤੇ ਆਈਆ ਹਾਂਜੀ- ਹਾਂਜੀ, ਹਾਂਜੀ- ਹਾਂਜੀ। ਤੇ ਵੈਸੇ ਤਾਂ ਸਾਨੂੰ ਮੇਨ ਖ਼ਰਚਾ ਪਹਿਲਾਂ ਤਾਂ ਆਪਣੇ ਘਰ ਤੋਂ ਹੀ ਘੱਟ ਕਰਨਾ ਚਾਹੀਦਾ ਹੈਗਾ। ਜਿਵੇਂ ਸਾਡੇ ਜਵਾਕ ਹੈਗੇ ਨੇ ਖਲਚਾ ਕਹਿੰਦੇ ਨੇ ਅਸੀਂ ਚਿਪਸ ਖਾਣੇ ਨੇ। ਇਹ ਚੀਜ਼ਾਂ ਖਾਣੀਆਂ ਨੇ, ਬਾਹਰ ਚੱਲੋ ਪਾਰਟੀ ਕਰਨ ਚੱਲੋ, ਅਸੀਂ ਤੇ ਮੇਨ ਦੀ ਘੱਟ ਕਰਨਾ ਸ਼ੁਰੂ ਕਰ ਸਕਦੇ ਹਾਂ ਜੇ ਅਗਰ ਅੱਜ ਉਹਨਾਂ ਨੂੰ ਰੋਕਾਂਗੇ। ਤੇ ਤਾਂ ਹੀ ਅਸੀਂ ਅੱਗੇ ਵੱਧ ਸਕਦੇ ਹੈਗੇ ਹਾਂ। ਕਿਉਂਕਿ ਉਹੀ ਹਾਂਜੀ, ਕਿਉਂਕਿ ਉਹਨਾਂ ਦੀ ਕੀ ਕਹਿੰਦੇ ਨੇ ਬੱਚਤ ਕਰਨੀ ਬਹੁਤ ਜ਼ਰੂਰੀ ਹੈ ਜੇ ਉਹਨਾਂ ਨੂੰ ਨਹੀਂ ਸਿਖਾਵਾਂਗੇ ਤੇ ਫਜ਼ੂਲ ਖਰਚ ਕਿੰਨਾ ਕਰਦੇ ਹੈਗੇ ਨੇ।
ਹਾਂਜੀ ਫਜ਼ੂਲ ਖਰਚੇ ਤਾਂ ਕਰਨਗੇ ਅੱਗੇ ਫੇਰ ਹੋਰ ਮਹਿੰਗਾਈ ਵਣਦੀ ਹੈ ਫੇਰ ਇਹਨਾਂ ਨੂੰ ਔਖਾ ਹੋਣਾ ਅੱਗੇ ਜਾ ਕੇ।
ਹਾਂਜੀ- ਹਾਂਜੀ, ਹਾਂਜੀ। ਦਵਾਈਆਂ ਹਾਂ ਦਵਾਈਆਂ ਦੇਖਲੋ। ਤੁਸੀਂ ਡਾਕਟਰ ਦਾ ਹੀ ਲੈਲੋ। ਅੱਜ ਜਾਓ ਇਹ ਇੱਕ ਹਜ਼ਾਰ ਰੁਪਏ ਦਾ ਸਿੱਧਾ ਹੀ ਖ਼ਤਮ ਹੋ ਜਾਂਦਾ ਹੈਗਾ ਪੱਤਾ। ਪਤਾ ਹੀ ਨਹੀਂ ਚੱਲਦਾ ਹੈਗਾ ਤੁਸੀਂ ਲਗਾ ਲਓ ਤਿੰਨ ਸੌ ਰੁਪਏ ਦੀ ਬਲਚੀ ਦਵਾਈਆਂ ਵੀ ਇੰਨੀਆਂ ਮਹਿੰਗੀਆਂ ਹੋ ਕਰ- ਛੜੀਆਂ ਹੈਗੀਆਂ ਨੇ।
ਹਾਂਜੀ ਜਨਰਲ ਦਵਾਈਆਂ ਵੀ ਇੰਨੀਆਂ ਮਹਿੰਗੀਆਂ ਨੇ ਹੱਲੇ ਤੱਕ ਐਕਸਪੋਰਟ ਵਾਲੀ ਤੇ ਬੋਹਤ ਜਾਦਾ ਨੇ।
ਹਾਂਜੀ-ਹਾਂਜੀ। ਬਈ ਸਰਕਾਰ ਨੂੰ ਨਾ ਏਨਾਂ ਮਹਿੰਗਾਈ ਦੇ ਉੱਤੇ ਨਾ ਕਾਫ਼ੀ ਕਾਬੂ ਪਾਣਾ ਚਾਇਦਾ ਹੈਗਾ।
ਹਾਂਜੀ ਪਰ ਹੁਣ ਤਾਂ ਥੋੜੇ ਜੇੜੇ ਖੁੱਲ੍ਹੇ ਹੋਏ ਨੇ ਨਾ ਸਰਕਾਰ ਦੇ ਮੈਡੀਕਲ ਵਗੈਰਾ ਏਨਾਂ ਨਾਲ ਵੀ ਥੋੜ੍ਹਾ ਰਾਹਤ ਹੋਈ ਪਈ ਹੈ ਨਹੀਂ ਤੇ ਏ ਦਵਾਈਆਂ ਬਾਰ ਤੇ ਬੋਤ ਮਹਿੰਗੀਆਂ ਮਿਲਦੀਐ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ-ਬਿਲਕੁਲ-ਬਿਲਕੁਲ। ਪਰ ਸਾਨੂੰ ਐ ਏ ਨਾ ਕਿ ਜੇਹੜੇ ਰੋਜ਼ਗਾਰ ਦੇ ਹੈਗੇ ਨੇ ਮੌ ਕੇ ਵੱਧਦੇ ਜਾਨੇ ਚਾਹੀਦੇ ਹੁੰਦੇ ਨੇ ਕਿੰਨੇ ਭੁੱਖੇ ਮਰਦੇ ਹੈਗੇ ਨੇ। ਐਨੀਆਂ ਅੱਛੀਆਂ ਪੜ੍ਹਾਈਆਂ ਹੋਣ ਦੇ ਬਾਵਜੂਦ ਵੀ ਫੇਰ ਵੀ ਕੀ ਕੈੰਦੇ ਨੇ ਭੁੱਖੇ ਮਰ ਰਹੇ ਨੇ ਓਨਾਂ ਨੂੰ ਕੰਮ ਨੀ ਮਿਲ ਰਿਆ ਓਨਾਂ ਦੀ ਮੈਨਤ ਕਦੇ ਓਨਾਂ ਨੂੰ ਮਿਲਦੇ ਨੀ ਹੈਗੇ।
ਹਾਂਜੀ ਅਜ ਪੜ੍ਹੇ-ਲਿਖੇ ਬੇਰੋਜ਼ਗਾਰ ਵੀ ਬੋਹਤ ਨੇ ਬੇਰੋਜ਼ਗਾਰੀ ਕਰਕੇ ਵੀ ਥੋੜ੍ਹੀ ਮਹਿੰਗਾਈ ਐ ਇ ਅਨਇਮਪਲੋਇਮੈਂਟ ਬੋਹਤ ਜ਼ਿਆਦਾ ਹੈ ਆਪਣੇ ਤਾਂ ਇੰਡੀਆ ਚ
ਹੂੰ-ਹੂੰ-ਹੂੰ-ਹੂੰ-ਹੂੰ। ਪਰ ਲੋਕਾਂ ਨੂੰ ਨਾ ਸਾਰੇਆਂ ਨੂੰ ਮਿਲ ਕੇ ਨਾ ਐਸ ਦੇ ਪ੍ਰਤੀ ਨਾ ਜਾਗਰੂਕ ਹੋਣਾ ਚਾਇਦਾ ਹੈਗਾ। ਕਿ ਤਾਂ ਕਿ ਹਰ ਪਰਿਵਾਰ ਨੂੰ ਬੱਚਤ ਦੀ ਆਦਤ ਬਣਾਉਣੀ ਚਾਇਦੀ ਹੈਗੀ ਏ। ਸਮੇਂ ਸਿਰ ਯੋਜਨਾ ਬਣਾਉਣੀ ਚਾਇਦੀ ਹੈਗੀ ਏ ਕਿ ਕਿਵੇਂ ਕਰਨਾ ਕਿਵੇਂ ਕੰਮ ਨਈ ਕਰਨਾ ਸਾਨੂੰ, ਸਾਨੂੰ ਮੇਨਤ ਕਰਕੇ ਕਮਾਈ ਕਰਨੀ ਚਾਇਦੀ ਹੈਗੀ ਏ।
ਹਾਂਜੀ।
ਤੁਹਾਨੂੰ ਪਤਾ ਦੇਖੋ ਸਾਡਾ ਘਰੇਲੂ ਸਮਾਨ ਵੀ ਦਿਨ ਬ ਦਿਨ ਕਿੰਨਾ ਮੈੰਗਾ ਹੁੰਦਾਂ ਜਾ ਰੇਆ। ਗੈ ਬਿਜਲੀ ਲੇਲੋ, ਗੈਸ ਲੇਲੋ, ਬਿੱਲ ਵੀ ਦੇਖੋ ਕਿੱਦਾਂ ਵੱਧ ਜਾਂਦੇ ਹੈਗੇ ਨੇ ਕਈਆਂ ਨੂੰ ਤੇ ਸਰਕਾਰ ਪੂਰਾ ਕੱਟ ਕਰ ਦਿੰਦੀ ਜ਼ੀਰੋ ਤੇ ਕਰ ਦਿੰਦੀ ਔਰ ਕਈਆਂ ਵਾਸਤੇ ਤੇ ਬਿਲਕੁਲ ਵੀ ਨੀ ਹੈਗਾ।
ਹਾਂਜੀ ਅੱਜ-ਕੱਲ ਏਸੀ ਸਾਰੇ ਸਾਰੇ ਘਰਾਂ ਚ ਦੋ-ਦੋ, ਤਿੰਨ-ਤਿੰਨ ਏਸੀ ਨੇ ਓਦੇ ਕਰਕੇ ਵੀ ਬੋਤ ਬਿਲ ਆਂਦੇ ਨੇ ਮਹਿੰਗਾਈ ਵੀ ਬੋਹਤ ਜਾਦਾ ਏ।
ਹੂੰ-ਹੂੰ ਸਾਨੂੰ ਬੱਸ ਆਪਨੇ ਐਨਾ ਮਹਿਂਗਾਈ ਤੋਂ ਬਚਣ ਲਈ ਸਾਨੂੰ ਜਿੰਨਾ ਹੋ ਸਕੇ ਆਪਣੀ ਸਾਦਗੀ ਪਰਿਆ ਜੀਵਨ ਜੀਵਨ ਜੀਣਾ ਚਾਇਦਾ। ਕਿ ਬਈ ਅਸੀਂ ਬ੍ਰੈਂਡਡ ਨਾ ਪਾ ਕੇ ਤੇ ਲੋਅ ਵਾਲੇ ਪਾਈਏ, ਤਾਂ ਕਿ ਸਾਡਾ ਥੋੜਾ ਕੱਟ ਖ਼ਰਚਾ ਹੋ ਜਵੇ।
ਹਾਂਜੀ, ਪਰ ਅੱਜ-ਕੱਲ੍ਹ ਥਾਨੂੰ ਪਤਾ ਸਾਰੇ ਈ ਬਰੈਂਡਡ ਕੱਪੜਿਆਂ ਵੱਲ ਪਾੱਜਦੇ ਨੇ
ਪੈਲੇ ਦੌਰ ਵਿੱਚ ਤਾਂ ਸਾਰੇ ਹਰ ਕੋਈ ਕੈੰਦੇ ਨੇ ਕਿ ਉਹਨੇ ਐਨਾਂ ਪਾਯਾ ਤੇ ਅਸੀਂ ਕਿਉਂ ਨਾ ਪਰੀਏ।
ਹਾਂਜੀ, ਇੱਕ ਦੁਜੇ ਦੀ ਰੀਸੋ-ਰੀਸੀ ਚ ਸਾਰੇ ਹੋਰ ਮਹਿੰਗੇ ਹੋਰ ਮਹਿੰਗੇ ਕਰਦੇ
ਹਾਂਜੀ-ਹਾਂਜੀ ਪਰ ਓਹੀ ਨਾ ਓ ਸਮਝ ਤੇ ਹੈ ਨ ਨਾ ਕਿ ਰੁਪਏ ਦੀ ਸੱਕਤ ਅ ਕਦਰ ਬਿਲਕੁਲ ਵੀ ਨੀ ਕਰਦੇ ਤੇ ਜੇ ਅਸੀਂ ਰੁਪਏ ਦੀ ਕਦਰ ਕਰਾਂਗੇ ਤਾਂ ਹੀ ਤਾਂ, ਸਾਡੇ ਆਣ ਵਾਲੇ ਫਿਊਚਰ ਦੇ ਵਿੱਚ ਸਾਡੇ ਵਾਸਤੇ ਕੁਛ ਬਚੇਗਾ। ਜੇ ਜਿਵੇਂ-ਜਿਵੇਂ ਯਾ ਅਗਰ ਮਹਿੰਗਾਈ ਵੱਧਦੀ ਰਹੀ ਤੇ ਸਾਡੇ ਕੋਲ ਤਾਂ ਖਾਣ ਨੂੰ ਵੀ ਨੀ ਕੁਛ ਵੀ ਨੀ ਬਚਣਾ ਹੈਗਾ। ਤੇ ਸਾਨੂੰ ਆਪਣੇ ਭਵਿੱਖ ਵਾਸਤੇ ਤਾਂ ਪੈਸੇ ਬਚਾਉਣੇ ਚਾਇਦੇ ਹੈਗੇ ਨੇ ਨਾ।
ਪਰ ਅੱਜ-ਕੱਲ੍ਹ ਏਦਾਂ ਬੱਚੇ ਕਿੰਵੇਂ ਸੋਚਦੇ ਹੈਗੇ।
ਨਹੀਂ ਪਰ ਉਹੀ ਨਾ ਜੇ ਅਸੀਂ ਉਹਨਾਂ ਨੂੰ ਸਮਝਾਈਏ ਕਰੀਏ ਤਾਂ ਹੀ ਬੱਚੇ ਸਮਝਣਗੇ ਨਾ ਕਿ ਬਈ ਜਿੰਨਾ ਤੁਹਾਨੂੰ ਲੋੜ ਹੈਗੀ ਐ ਤੁਹਾਡੇ ਪੜ੍ਹਾਈਆਂ ਵਾਸਤੇ ਖ਼ਰਚ ਕਰ ਰਹੇ ਆ ਦੇਖੋ ਜੀ ਉਹ ਤਾਂ ਪਰਟੀਕੂਲਰ ਚੀਜ਼ ਐ ਉਹ ਤਾਂ ਸਾਨੂੰ ਕਰਨੀ ਹੀ ਪੈਣੀ ਹੈਗੀ ਏ, ਪਰ ਜਿਹੜੇ ਇਹਨਾਂ ਦੇ ਪਾਰਟੀਆਂ ਵਗੈਰਾ ਹੈਗੇ ਨੇ ਖਾਣ-ਪੀਣ ਦੇ ਚਲੋ ਕਦੀ ਕਦਾਰ ਚੱਲ ਜਾਂਦਾ ਜੇ ਰੋਜ਼ ਨੂੰ ਇਹ ਚੀਜ਼ਾਂ ਕਰਾਂਗੇ, ਉਹ ਤਾਂ ਫੇਰ ਖਰਚਾ ਵੱਧੇਗਾ ਹੀ ਵੱਧੇਗਾ ਨਾ
ਖਰਚਾ ਵਧੇਗਾ ਖਾਣ ਪੀਣ ਦਾ ਖਰਚਾ ਅਲੱਗ ਵਧੇਗਾ ਫਿਰ ਜਿਹੜੀ ਉਹਦੇ ਨਾਲ ਸਿਹਤ ਖਰਾਬ ਹੁੰਦੀ ਦਵਾਈਆਂ ਦਾ ਖਰਚਾ ਅਲੱਗ ਵੱਧਦਾ
ਓਹੀ ਹਾਂਜੀ-ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ ਪਰ ਉਹ ਇਹ ਨਾ, ਬੱਚਾ ਸਾਨੂੰ ਮੁਸ਼ਕਿਲ ਸਮੇਂ ਦੇ ਵਿੱਚ ਐ ਤਾਂ ਹੈਗੇ ਨਾ ਮਦਦ ਤਾਂ ਕਰਦੀ ਹੈਗੀ ਏ ਸਾਨੂੰ ਜਿੰਮੇ ਨਾਲ, ਜਿੰਮੇਦਾਰੀ ਨਾਲ ਖਰਚ ਕਰਨਾ ਚਾਹੀਦਾ ਹੈਗਾ
ਹਾਂਜੀ ਬੱਚਿਆਂ ਨੂੰ ਖੁਦ ਹੀ ਥੋੜ੍ਹਾ ਸਮਝਦਾਰ ਬਣਨਾ ਚਾਹੀਦਾ ਮਹਿੰਗਾਈ ਬਹੁਤ ਐ, ਇੱਕ ਦੂਜੇ ਦੀ ਰੀਸਾਂ ਨਾ ਕਰਨ ਥੋੜ੍ਹੇ ਅਗਰ ਨੋਰਮਲ ਜਿਵੇਂ ਦਾ ਜੀਵਨ ਸਾਰੇ ਜੀਂਦੇ, ਸਾਦਾ ਜੀਵਨ ਜਿਹੜਾ ਲਗਜ਼ਰੀਅਸ ਜੀਵਨ ਅਵੋਇਡ ਕਰਨ ਜੇ
ਬਿਲਕੁਲ-ਬਿਲਕੁਲ-ਬਿਲਕੁਲ, ਪਰ ਉਹੀ ਏ ਨਾ ਸਾਨੂੰ ਆਪਣੇ ਘਰ ਤੋਂ ਹੀ ਲੈ ਕੇ ਅਗਰ ਸ਼ੁਰੂ ਹੋਵਾਂਗੇ ਨਾ ਤਾਂ ਹੀ ਸਾਡੇ ਬੱਚੇ ਸਮਝਣਗੇ। ਕਿਉਂਕਿ ਕੱਲ ਨੂੰ ਉਹਨਾਂ ਦਾ ਹੀ ਫਿਊਚਰ ਸਹੀ ਹੋਏਗਾ ਜੇ ਅਗਰ ਉਹ ਨਹੀਂ ਸਹੀ ਚੱਲਣਗੇ ਨਾ ਤੇ ਅ ਆਪਣੇ ਅੱਗੇ ਆਉਣ ਵਾਲੇ ਅਹ ਕੀ ਕਹਿੰਦੇ ਨੇ ਫਿਊਚਰ ਨੂੰ ਨੀ, ਬਲ ਅਮ ਸੰਭਾਲ ਪਾਣਗੇ ਨਾ, ਹਾਂਜੀ-ਹਾਂਜੀ ਸੰਭਾਲ ਨਹੀਂ ਪਾਣਗੇਂ ਉਹਨੂੰ ਨਾ ਬਿਲਕੁਲ ਵੀ, ਫੇਰ ਕਿੱਦਾਂ ਮੇਰੀ ਗੱਲ ਸੁਣੋ ਜੇ ਉਹੀ ਨਹੀਂ ਕਰਨਗੇ ਤੇ ਫੇਰ ਅੱਗੇ ਕਿੱਦਾਂ ਚੱਲੇਗਾ ਉਹਨਾਂ ਦਾ, ਉਹਨਾਂ ਨੂੰ ਤੇ ਹੈਗਾ ਸਾਡੇ ਮਾਂ ਪਿਓ ਕੰਮ ਕਰਦੇ ਨੇ ਲਿਆਂਦੇ ਨੇ ਅ, ਖਰਚ ਕਮਾ ਕੇ ਲਿਆਂਦੇ ਨੇ ਚਲੋ ਅਸੀਂ ਜੋ ਮੂੰਹੋਂ ਮੰਗਿਆ, ਸਾਡੇ ਮਾਂ ਪਿਓ ਨੇ ਲਿਆ ਦਿੱਤਾ। ਪਰ ਉਹਨਾ ਨੂੰ ਇਹ ਨੀ ਪਤਾ ਕਿ ਇਹ ਕੰਮ ਫਾਇਦਾ ਹੁੰਦਾ ਹੈਗਾ।
ਹਾਂਜੀ।
ਪਰ ਸਾਨੂੰ ਉਹੀ ਆਪਣੀ ਜ਼ਰੂਰਤ ਦੇ ਅਨੁਸਾਰ ਹੀ ਜਿਹੜੀ ਸਾਨੂੰ ਚੀਜ਼ ਘਰ ਚਾਹੀਦੀ ਐ, ਲੋੜ ਅਨੁਸਾਰ ਚੀਜ਼ ਚਾਹੀਦੀ ਐ, ਉਹੀ ਚੀਜ਼ ਵਰਤਣੀ ਚਾਹੀਦੀ ਹੈ ਗੀ ਐ, ਹੁਣ ਕਈ ਕੀ ਕਰਦੇ ਨੇ ਇਨਾ ਬਈ ਰਾਸ਼ਨ ਪਾ ਕੇ ਰੱਖ ਲੈਂਦੇ ਹੈਗੇ ਨੇ, ਚੱਲ ਬਈ ਅਸੀਂ ਕਿੱਲੋ ਕਿੱਲੋ ਦੋ ਦੋ ਕਿੱਲੋ ਲੈ ਆਈਏ, ਪਰ ਉਹੀ ਹੈਗੇ ਨਾ ਉਹੀ ਉੱਥੇ ਘੱਟ ਕਰੇ, ਇੱਕੋ ਵਾਰ ਇੰਨਾ ਖ਼ਰਚਾ ਕਰ ਪੈਂਦੇ ਨੇ ਫੇਰ ਉਸ ਤੋਂ ਬਾਅਦ ਇਹਨਾਂ ਨੂੰ ਪਤਾ ਹੀ ਨਹੀਂ ਚੱਲਦਾ, ਕਿ ਬਈ ਅਸੀਂ ਸਾਨੂੰ ਐਟਾ ਏ ਟਾਈਮ ਕੋਈ ਐਮਰਜੈਂਸੀ ਸਿਚੁਏਸ਼ਨ ਆ ਜਾਂਦੀ ਐ, ਤਾਂ ਅਸੀਂ ਕਿੱਦਾਂ ਖਰਚ ਕਰਾਂਗੇ, ਕਿਉਂਕਿ ਉਸ ਟਾਈਮ ਤੇ ਸਾਡੇ ਕੋਲ ਪੈਸੇ ਕੁਛ ਹੁੰਦੇ ਹੀ ਨੀ ਹੈਗੇ।
ਹਾਂਜੀ। ਲੋੜ ਅਨੁਸਾਰ ਲਿਆਣਾ, ਪਹਿਲਾਈ ਪਹਿਲਾਂ ਪੈਸੇ ਰੱਖਣ ਕੋਲ, ਲੋੜ ਦੇ ਅਕੋਰਡਿੰਗ ਸ ਸਮਾਨ ਲਿਆਦੇ ਰੇਣ, ਥੋੜ੍ਹਾ ਥੋੜ੍ਹਾ ਕਰਕੇ ਲਿਆਣ ਨਾ ਇਕੱਠਾ ਨਾ ਲਿਆਨ।
ਹਾਂ ਬਸ ਉਹੀ ਹੈਗੇ ਆ ਨਾ, ਬਸ ਅਸੀਂ ਤਾਂ ਇਹੀ ਕਵਾਂਗੇ ਕਿ ਬਈ ਸਰਕਾਰ ਨੂੰ ਵੀ ਸਾਡੇ ਅਹ ਬਾਰੇ ਸੋਚਣਾ ਚਾਹੀਦਾ ਐ ਕਿ ਇੰਨੀ ਮਹਿੰਗਾਈ ਇੰਨੀ ਵਧਾਣੀ ਨੀ ਚਾਹੀਦੀ। ਕੁਝ ਸਾਨੂੰ ਵੀ ਆਪਣੀ ਜਿਹੜੀ ਜ਼ਰੂਤ ਹੈਗੀ ਐਂ, ਉਹਨਾ ਹੀ ਖ਼ਰਚ ਕਰਨਾ ਚਾਹੀਦਾ। ਤੇ ਆਪਣੇ ਬੱਚਿਆਂ ਲੀ ਵੀ ਸੰਭਾਲ ਕੇ ਰੱਖਣਾ ਚਾਹੀਦਾ ਐ, ਕਿ ਬਈ ਖ਼ਰਚ ਵਾਧੂ ਨਾ ਕਰਨ। ਕਿ ਵਾਧੂ ਖ ਖ਼ਰਚ ਕਰਨਗੇ ਕੁਛ ਨੀ ਓਨਾਂ ਦਾ ਬਚਨਾ ਹੈਗਾ।
ਹੂੰ, ਸਾਰਿਆਂ ਏਹ ਵੀ ਐ ਨਾ ਅੱਜ-ਕੱਲ੍ਹ ਹਰ ਕੋਈ ਜ਼ਾਦਾਤਰ ਕਾਰਾਂ ਪ੍ਰੈਫਰ ਕਰਦਾ ਐ ਵੀ ਜੇੜੇ ਦੋ ਜਨੇ ਵੀ ਹੁੰਦੇ ਓ ਵੀ ਕਾਰ ਚ ਜਾਂਦੇ ਨੇ।
ਕਾਰ ਵਾਲੇ ਕੈਨਗੇ ਸਾਡੇ ਕੋਲ ਓਸ ਤੋਂ ਵੱਡੀ ਹੋਨੀ ਚਾਈਦੀ ਐ, ਬਾਈਕ ਵਾਲੇ ਕੈਨਗੇ ਸਾਡੇ ਕੋਲ ਓ ਨੀ ਐ। ਪਰ ਸਾਨੂੰ ਕੋਲ ਜੇੜੀ ਚੀਜ਼ ਹੈਗੀ ਐ ਜੇੜਾ ਸਾਨੂੰ ਸੁੱਖ ਸੁਵਿਧਾ ਦਿੰਦੀ ਐ ਅਸੀਂ ਓਨੂੰ ਈ ਅਪਨਾਨਾ ਚਾਈਦਾ, ਕਿਸੀ ਨੂੰ ਦੇਖ ਕੇ ਆਪਨੇ ਪੈਰਾਂ ਤੇ ਨੀ ਘੁਲਾੜੀ ਮਾਰਨੀ ਚਾਈਦੀ ਜਿਦੀ ਕੈਂਦੇ ਨੇ ਵੀ ਜਿੰਨੀ ਚਾਦਰ ਏ ਓਦਾਂ ਈ ਓਨੀ
ਪੈਰ ਪਸਾਰਨੇ ਚਈਦੇ ਆ, ਹਾਂਜੀ। ਔਖਾ ਐ ਨਾ ਐਵੇਂ ਫੇਰ।
ਹਾਂਜੀ-ਹਾਂਜੀ ਬਸ ਸਾਨੂੰ ਇਹੀ ਐ ਮਿਹਨਤ ਅਤੇ ਬੱਚਤ ਸਫ ਸਫਲਤਾ ਦੀ ਕੁੰਜੀ ਹੈਗੀ ਏ, ਸਾਨੂੰ ਬਈ ਐਹ ਮਿਲ ਜੁਲ ਕੇ ਆਹੋ ਮਹਿੰਗਾਈ ਦੀ ਸਮਝਦਾਰੀ ਨਾਲ ਸਾਨੂੰ ਸਮਝਨਾ ਚਾਈਦਾ ਹੈਗਾ ਵੇ।
ਹਾਂਜੀ ਏ ਤਾਂ ਹੈ, ਹਾਂਜੀ ਓਕੇ ਸਸ ਰੀ ਕਾਲ।